ਹੈਲੋਾ ਸਤਿ ਸ਼੍ਰੀ ਅਕਾਲ ਹੋਰ ਠੀਕ-ਠਾਕ।
ਹੈਲੋ ਹੈਲੋ ਸਤਿ ਸ਼੍ਰੀ ਅਕਾਲ ਪਾ ਜੀ।
ਹੋਰ ਠੀਕ-ਠਾਕ।
ਹਾਂਜੀ-ਹਾਂਜੀ ਵਧੀਆ ਤੁਸੀਂ ਦੱਸੋ ਘਰ ਪਰਿਵਾਰ ਕਿੱਦਾਂ ਸ
ਵਧੀਆ-ਵਧੀਆ ਤੁਸੀਂ ਸੁਣਾਓ। ਮੈਂ ਪਾਜੀ ਨੂੰ ਫੋਨ ਕਰਾਂ ਪਾਜੀੀ ਨਾਲ ਗੱਲਾਂ ਕਰਾਂ ਤੁਹਾਡੀਆਂ। ਪਾਜੀ ਤੁਹਾਡੇ ਨਾਲ ਗੱਲ ਕਰਨੀ ਸੀਗੀ ਕੁੱਛ ਨੀ ਸਾਨੂੰ ਵੇਖਣਾ ਨਊਜ਼ ਨੂੰ ਵੇਖਣ ਦਾ ਮਜ਼ਾ ਆਂਦਾ ਯਾ ਸੁਣਨ ਨਾਲ ਜਿਆਦਾ ਪਤਾ ਲੱਗਦਾ ਹਨਾ ਜੀ। ਰੀਡਿੰਗ ਨਿਊਜ਼ ਹੈ ਜੀ ਅ ਅੱਜ-ਕੱਲ, ਅੱਜ-ਕੱਲ ਜ਼ਿਆਦਾ ਮਜ਼ਾ ਤੇ ਰੀਡਿੰਗ ਰੀਡਿੰਗ ਨਿਊਜ਼ ਦੇ ਆਣਦਾ ਹਨਾ ਤੁਸੀਂ ਵੇਖੋ ਹੁਣੇ ਪ ਡੇਾਨੂੰ ਪਤਾ ਲੱਗਦਾ ਤੁਸੀਂ ਪੂ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਡੈਪਥ ਪਤਾ ਕਰ ਸਕਦੇ ਹੋ ਕਿ ਇਹ ਨਿਊਜ਼ ਚ ਕਹਿ ਕੀ ਰਿਹਾ ਕੀ ਕਿੰਨੇ ਕੀ ਕੀ ਕੀਤਾ ਸੀ ਕਿਨੇ ਕੀ ਕੀਤਾ ਦ ਨਾ ਤੁਸੀਂ ਵਾਚਿੰਗ ਨਿਊਜ਼ ਲਾ ਲਓ ਵਾਚਿੰਗ ਨਿਊਜ਼ ਮਤਲਬ ਇਹ ਹੁੰਦਾ ਕਿ ਨ ਤੁਸੀਂ ਉਹਨਾਂ ਨੇ ਕੀ ਤੇਲ ਦੱਸ ਦਿਓ ਉਤੋਂ ਉਤੋਂ ਉਤੋਂ ਤੇ ਹੋਇਆ ਇਧਰ ਅਟੈਕ ਹੋਇਆ ਕਿੱਥੇ ਚੱਲ ਰਿਹਾ ਹ ਕੁਛ ਰ ਕੋਈ ਆਇਆ ਹੈ ਨਹੀਂ ਟੀਵੀ ਦਾ ਨਿਊਜ਼ ਨਾਂ ਦੀ ਸੋਸ਼ਲ ਮੀਡੀਆ ਤੇ ਆ ਜਾਂਦੀ ਅੱਜ ਕੱਲ ਸੋਹਣਾ ਵਗੈਰਾ ਤੇ ਫੇਸਬ ਵਗੈਰਾ ਤੇ ਆ ਕਰਦੀ ਜਿਸ ਛੋਟੀ ਜਿਹੀ ਕਲਿੱਪ ਕਲਿਪ ਬਣਾ ਕੇ ਪਾ ਦਿੰਦੇ ਨੇ ਇਹਨਾਂ ਨੇ ਪਤਾ ਲੱਗਦਾ ਸਾਨੂੰ ਨਿਊਜ਼ ਆ ਤੁਸੀਂ ਕੋਈ ਕੋਈ ਵੀ ਚੀਜ਼ ਦੇ ਬਾਰੇ ਕੋਈ ਚੰਗੀ ਤਰਾਂ ਪੜੋਗੇ ਰੀਡਿੰਗ ਕਰੋਗੇ ਜੋ ਆਪਣੇ ਆਪ ਸਮਝ ਹੋਰ ਲਿਖਿਆ ਕੀ ਹੋਇਆ ਤੁਸੀਂ ਆਪਣੀ ਅੱਖਾਂ ਨਾਲ ਸਾਂਭ ਅੱਖਾਂ ਨਾ ਫਿਰ ਉਹ ਅਲੱਗ ਗੱਲ ਅੱਜ ਅਸੀਂ ਅੱਖਾਂ ਨਾਲ ਵੇਖ ਕੇ ਤੁਸੀਂ ਉਹ ਵੀ ਲੜਕੀ ਉਹ ਵੀ ਸੇ ਰੇਟਿੰਗ ਚ ਆ ਸਕਦੀ ਉਹ ਵੀ ਤੁਸਾਂ ਕੋਈ ਵੇਖਿਆ ਗਲਤੀ ਕੀਤੀ ਹ ਕੀ ਲੜਾਈ ਹੋਈ ਸੀ ਇਸ ਗੱਲ ਤੋਂ ਲੜਾਈ ਹੋਈ ਜਾਵੇ ਅੱਜਕੱਲ ਚੱਕਰ ਲੱਗ ਜਾਣਗੇ ਜੀ ਐਵੇਂ ਲੜਾਈ ਐਵੇਂ ਲੜਾਈਆਂ ਵ ਇਹ ਸੁਲਝਾਂਦੇ ਨੀ ਲੜਾਈ ਕਰਦੇ ਨੇ ਜ਼ਿਆਦਾ ਹ ਦੱਸ ਨਿਊਜ਼ਾਂ ਫੈਲ ਰਆਂ ਅੱ ਕੱਲ੍ਹ ਲੜਾਈਆਂ ਦੀਆਂ ਹੁਣ ਹੁਣ ਇੱਥੇ ਹੁਣੇ ਹੋਇਆ ਸੀ ਹਿਮਾਚਲ ਦੇ ਵਿੱਚ ਤੁਸੀਂ ਵੇਖਿਆ ਹੋਣਾ ਪਤਾ ਨੀ ਹਲਕੀ ਬਾਈਕ ਅੱਗੇ ਲਗਾ ਦਿੱਤੀ ਸੀ ਦੁਕਾਨ ਤੇ ਤੇ ਉਹ ਉੱਥੇ ਕਿਰਪਾਨਾ ਚੱਲਏ ਤੁਸੀਂ ਵੇਖਿਆ ਹੁਣ ਹਿਮਾਚਲ ਤਰਫ਼ ਇੰਨੀਆਂ ਰਪਾਨਾ ਵਗੈਰਾ ਹਨਾ ਜੀ ਬਹੁਤ ਗ਼ਲਤ ਆਪਣੇਰਾਮ ਨਾਲ ਗੱਲ ਕਰ ਲੋਓ ਆਰਾਮ ਨਾਲ ਗੱਲ ਕਰਲੋ ਅੱਜ ਕੱਲ੍ਹ ਬਹੁਤ ਜ਼ਿਆਦਾ ਮਾਹਲ ਬਹੁਤ ਜ਼ਿਆਦਾ ਖਰਾਬ ਹੋਇਆ ਤੁਸੀਂ ਦੇਖਣ ਨਾਲ ਹਨਾ ਜੀ ਵੈਸੇ ਰੀਡਿੰਗ ਬੁੱਕਸ ਕਰੇਣਾ ਜ਼ਿਆਦਾ ਰੀਡਿੰਗਿਜ਼ ਪੜ੍ਹਨ ਨਾਲ ਬਹੁਤ ਜਿਆਦਾ ਵਧੀਆ ਨਿਊਜ਼ ਪੇਪਰ ਵਗੈਰਾ ਹੋਵੇ ਠੀਕ ਆ ਆਪਣੇ ਬੰਦਿਆਂ ਦੀ ਗੱਲ ਪੜਦੇ ਨੇ ਇਸ ਚੀਜ਼ ਦੇ ਪਹਿਲੇ ਜਨ ਬੁੱਟੇ ਵਾਲਿਆ ਹੀ ਚੱਲੇ ਸੀ ਨਿਊਜ਼ਾਂ ਨੂੰ ਥੋੜਾ ਜਿਹਾ ਪੜਦੇ ਸੀ ਸ਼ੋਕ ਹੁੰਦਾ ਸੀ ਉਹਨਾਂ ਨੂੰ ਹੁਣ ਤੁਸੀਂ ਅੱਜ ਕੱਲ ਵੇਖ ਲਓ ਕੋਈ ਕਿਸੇ ਕਿਸੇ ਕਾਰਨ ਦੀ ਨਿਊਜ਼ ਕਈ ਇਹਨਾਂ ਨੂੰ ਅੱਜ ਕੱਲ ਦਾ ਯੂਥ ਦੇ ਪੇਪਰ ਪੜ੍ਹਦੇ ਹੀ ਨਹੀਂ ਮੇਰੇ ਹਿਸਾਬ ਬੜੀ ਜਿਆਦਾ ਨੇੜੇ ਮਿਲਦੀ ਹੈ ਕਿ ਸਾਡੀ ਕੰਟਰੀ ਚੱਲ ਕੀ ਰਿਹਾ ਹੋ ਕੀ ਰਿਹਾ ਕਿ ਡਿਵੈਲਪ ਮਿੰਟ ਹੋ ਰਹੀ ਹੈ ਕਿ ਘੱਟ ਹੋ ਰਿਹਾ ਪੇਟ ਬਹੁਤ ਜਿਆਦਾ ਕੱਟੀ ਆ ਜਾਣੇ ਨੇ ਬਿਲਡਿੰਗਾਂ ਬਣਾਈ ਜਾਂਦੇ ਪਏ ਨੇ ਤੁਸੀਂ ਵੇਖ ਹੁਣ ਅੱਜ ਕੱਲ ਖੁਸ਼ੀ ਦਾ ਲੈਵਲ ਘੱਟ ਹੋਈ ਜਾਂਦਾ ਪੈਣਾ ਜੀ ਠੀਕ ਗੱਲ
ਜੀ ਬਿਲਕੁਲ ਸਹੀ ਗੱਲ ਹੈ ਜੀ ਮਤਲਬ ਪਤਾ ਕੀ ਭਾਜੀ ਸਾਨੂੰ ਇੱਕ ਹ ਨਾ ਆਪਣਾ ਜੀ ਨਿਊਜ਼ ਨਾਲ ਕਿ ਬਈ ਮੰਨ ਲੋ ਹੁਣ ਪਿੱਛੇ ਜਿਹੜੀ ਵਰਲਡ ਵਾਰ ਹੋਈ ਹ ਆਪਣੇ ਦੇਸ਼ਾਂ ਦੀ ਲੜਾਈ ਉਹਦੇ ਚ ਜਿਹੜਾ ਮੰਨ ਲਓ ਜਿਹੜੀ ਬਿਲਡਿੰਗਾਂ ਵਗੈਰਾ ਗਿਰੀਆਂ ਜਿਹੜੀ ਮੰਨ ਲੋ ਉਹਨਾਂ ਚ ਬੰਬ ਵਗੈਰਾ ਗੇਰੇ ਨੇ ਜਿਹੜੇ ਟਰੋਨਸ ਲੈ ਲਓ ਜਾ ਰਹੇ ਨੇ ਜਿਹੜੇ ਐਲੀਕੋਪਟਰ ਜਾ ਰਹੇ ਨੇ ਹੁਣ ਜਿਹੜਾ ਸਾਨੂੰ ਇਹ ਜਿਹੜਾ ਦੇਖਣ ਦਾ ਦ੍ਰਿਸ਼ ਹੈਗਾ ਭਾਜੀ ਸਾਨੂੰ ਵਾਚਿੰਗ ਯੂਜ਼ ਕਰਨ ਨਾ ਜਿਹੜੀ ਬਾਹਰ ਤੇ ਬੈਠੇ ਨਿਊਜ਼ ਲੈ ਗਏ ਨੇ ਸਾਡੇ ਜਿਹੜੇ ਦੇਸ਼ ਦੇ ਨਿਊਜ਼ ਉਹਨਾਂ ਦੇ ਨਾ ਜਿਹੜੀ ਕਲੀਪਸ ਹੁੰਦੀਆਂ ਸਾਨੂੰ ਹਨਾ ਦਿਖਾਂਦੇ ਨੇ ਮਾਲੂਮ ਸਾਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਬਈ ਯਾਰ ਤੇ ਬੜਾ ਗਲਤ ਹੋ ਰਿਹਾ ਦੇਸ਼ ਐ ਹੁਣ ਜਿਹੜੀ ਨਿਊਜ਼ ਪੇਪਰ ਹ ਇਹਨਾਂ ਦੀ ਆਨਸਰ ਦੇ ਕਿਉਂਕਿ ਦੇਖਣ ਨਾਲ ਸਾਡੀ ਪਜੀ ਜਿਹੜੀ ਸਮਝਣ ਦੀ ਜਿਹੜੀ ਸ਼ਕਤੀ ਹੈਗੀ ਨਾ ਭਾਜੀ ਆਪਾਂ ਮਨ ਨੂੰ ਇੱਕ ਮਿੰਟ ਚ ਕੁਝ ਵੀ ਸਮਝ ਜਾਂਦੇ ਕੁਝ ਸਾਨੂੰ ਮੰਨ ਲੋ ਤੁਸੀਂ ਪਿਚਰ ਦਿਖਾਓਗੇ ਔਰ ਮੈਂ ਉਹ ਦੇਖਾਂਗਾ ਉਹਨੂੰ ਮੈਂ ਟੀਪਲੀ ਸੋਚਣ ਲੱਗ ਜਾਗਾ ਕਿ ਵੀ ਇਸ ਤੋਂ ਬਾਅਦ ਇਹ ਵੀ ਹੋਇਆ ਹੋਣਾ ਉਸ ਤੋਂ ਬਾਅਦ ਇਹ ਵੀ ਹੋ ਜਾਣਾ ਹੁਣ ਜਿਹੜੀ ਰੀਡਿੰਗ ਬੁੱਕਸ ਹੈਗੀਆਂ ਉਹਦੇ ਚ ਪਤਾ ਕੀ ਹ ਉਹਦੇ ਨਾਲ ਸਾਡੀ ਜਿਹੜੀ ਜਰਨਲ ਨੌਲੇਜ ਹੁੰਦੀ ਮੰਨ ਲਓ ਤੁਸੀਂ ਸਹੀ ਕਿਹਾ ਮੰਨ ਲੋ ਸਾਡੇ ਦੇਸ਼ ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਾਡੇ ਦੇ ਵਿੱਚ ਮਤਲਬ ਕੀ ਅਟੈਕਸ ਹੋ ਰਹੇ ਨੇ ਕੁਝ ਵੀ ਮੰਨ ਲੋ ਅੱਜਕੱਲ ਕਰੀਮ ਨਾਲ ਕ੍ਰਿਮੀਨਲ ਬੜੇ ਹੈਗੇ ਨੇ ਮਤਲਬ ਪਤਾ ਨਹੀਂ ਲੱਗਦਾ ਕਿਸੇ ਨਾ ਕਿਸੇ ਨਾਲ ਅੱਜ ਕੱਲ ਮਤਲਬ ਆਪਣਾ ਲੂਟ ਮਾਰ ਹੋ ਰਹੀ ਹ ਤੁਸੀਂ ਵੇਖੇ ਹੋਣੇ ਪਿੱਛੇ ਇੱਕ ਜੁਐਲਰਸ ਨੂੰ ਗੋਲੀ ਮਾਰ ਦਿੱਤੀ ਜੁਇਲਰ ਦੇ ਜਿਹੜਾ ਹੈਗਾ ਜੋ ਐਨਰਜੀ ਦੁਕਾਨ ਸੀ ਆਪਣਾ ਪਤਾ ਨਹੀਂ ਕਿ ਅਸੀਂ ਸਿਟੀ ਚ ਉਹਨੂੰ ਅੰਦਰ ਗੋਲੀ ਮਾਰਤੀ ਉਸਦੀ ਉਸਦੇ ਰਿਲੇਟਿਡ ਨਿਊਜ਼ ਵੀ ਆਈ ਸੀ ਆਪਣਾ ਟੀਵੀ ਚੈਨਲਸ ਏਂ ਨ ਕੀ ਬਿ ਇੱਕ ਅੱਦੀ ਊ ਏਨਾ ਦਾ ਏਵੀਏ ਟੀਵੀ ਚੈਨਲ ੳ ਮਤਲਬ ੳ ਜੀ ਨਯੂਜ ਦਾ। ਕਿ ਬਈ ਇੱਕ ਟੋਪਿਕ ਤੇ ਗੱਲ ਕਰਦਾ ਨੇ ਇੱਕ ਮਤਲਬ ਦਸ, ਪੰਦਰਾਂ ਮਿੰਟ ਗੱਲ ਕਰ ਲਾਂਗੇ ਫਿਰ ਟੋਪਿਕ ਚੇਂਜ ਕਰ ਦੇਨਗੇ। ਕਿਉਂਕਿ ਉਸਤੋਂ ਰਿਲੇਟੀਡ ਪੂਰੀ ਡੀਪਲੀ ਗੱਲ ਨੀ ਕਰਦੇ ਉਹ। ਜਿਹੜਾ ਹੁਣ ਨਿਊਜ਼, ਨਿਊਜ਼ ਪੇਪਰ ਹੈਗਾ ਨਾ ਜਿਹੜੀ ਰੀਡਿੰਗ ਨਿਊਜ਼ ਹੈ, ਉਹਦੇ ਚ ਪੂਰੀ ਡੀਪਲੀ ਡਰੀਪਲੀ ਗੱਲ ਹੁੰਦੀ ਹੈ। ਔਰ ਲਿਖਿਆ ਵੀ ਹੁੰਦਾ ਮੰਨ ਲਓ, ਆਪਣੇ ਖਿਆਲ ਵੀ ਲਿਖੇ ਹੁੰਦੇ ਨੇ ਕਿ ਵੀ ਐਸਾ ਨਹੀਂ ਹੋਣਾ ਚਾਹੀਦਾ, ਮਤਲਬ ਨੀਚੇ ਜਿਹੜਾ ਹੁੰਦਾ ਹੈ ਨਾ
ਹਾਂਜੀ, ਹਾਂਜੀ ਸਹੀ ਗੱਲ ਹੈ। ਬਿਲਕੁਲ ਸਹੀ ਗੱਲ ਹੈ। ਹਾਂਜੀ ਤੁਸੀ ਅਜਕਲ ਤੁਸੀ ਕਹਿ ਰਹੇ ਹੋ ਉਥੇ ਸੁਨਿਆਰੇ ਦੀ ਦੁਕਾਨ ਤੇ ਕੋਲ ਗੋਲੀਆਂ ਮਾਰੀਆਂ ਹਨਾ, ਤੁਸੀ ਵੇਖ ਕੇ ਆ ਰਹੇ ਸੀ ਹੁਣੇ। ਐਵੇਂ ਹੁਣ ਤੁਸੀਂ ਤੁਸੀ ਸੁਣ ਟੀ-ਵੀ ਚ ਸੁਣੋਗੇ ਜਿਵੇਂ ਤੁਸੀ ਟੀ-ਵੀ ਚ ਸੁਣ ਲੋ ਗੇ ਜਿਵੇ ਟੀ ਵੀ 'ਚ ਤੁਸੀ ਸੁਣੋ ਵੀ ਜਿਵੇਂ ਉਥੇ ਲਿਖਿਆ ਹੁੰਦਾ ਕਿ ਨਾ ਮੈ ਅਹ ਇਸ ਜਗ੍ਹਾ ਤੇ ਗੋਲੀ ਚੱਲੀ, ਪਰ ਪੂਰਾ ਨੀ ਦੱਸਣਗੇ ਕਿਉ ਚੱਲੀ, ਕਿਸ ਕਿਸਨੂੰ ਚਲਾਈ ਗਈ। ਇਸਕੇ ਐਕਸਟਡ ਦੇ ਥਰੂ ਚਲਾ ਗ ਬੰਦਾ ਅਮੀਰ ਹੋਏ ਨਾ ਅੱਜਕਲ ਜਾਂਦੇ ਨੇ ਬਹੁਤ ਜਿਆਦਾ ਜੇ ਬੰਦਾ ਅਮੀਰ ਹੋਏ ਨਾ
ਹਾਂਜੀ ਹਾਂਜੀ ਬਿਲਕੁਲ ਜੀ
ਇੰਨੀ ਫਰੋਤੀਆਂ ਮੰਗਦੇ ਨੇ ਹਨਾ ਤੁਸੀਂ ਵੇਖਿਆ ਹੋੁਣ ਅੱਜ ਕੱਲ੍ਹ ਹਨਾ ਜੀ ਕਿ ਫਰੋਤੀਆਂ ਵਗੈਰਾ ਮੰਗਦੇ ਤੁਸੀਂ ਜਿਆਦਾ ਵਧੀਆ ਜੀ ਨਿਊਜ਼ ਪੇਪਰ ਚ ਤੁਸੀਂ ਪੜੋਗੇ ਵਧੀਆ ਲੱਗਦਾ ਨਿਊ ਪੇਪਰ ਜਿੰਨਾ ਪਤਾ ਮਤਲਬ ਉਹਦਾ ਸਾਨੂੰ ਪੂਰਾ ਪਤਾ ਲੱਗੇਗਾ ਕਿ ਕਿਉਂ ਚਲਾਈ ਗੋਲੀ? ਕਿਸ ਗੱਲ ਤੋਂ ਚਲਾਈ? ਹੈਨਾ ਜੀ, ਚਾਵਲਾ ਮੋਬਾਇਲ ਦੇ ਕੋਲ। ਗੋਲੀ ਚੱਲੀ ਸੀ। ਵੇਖਾਉਣਾ ਨਾ ਜੀ ਉਹਦੇ ਬਾਰ ਗੋਣਿਯਾਂ ਚਲਾ ਗਏ ਉਹਨੂੰ ਫੜ ਵੀ ਲਿਆ ਸੀ ਉਹਨਾਂ ਨੇ। ਉਹਦੇ ਹਾਚ ਗੋਲੀ ਚਲਗੀ ਫੜਲੈ ਉਹਨੇ ਚਾਵਲਾ ਮੁਬਾੲਲ ਉਹਨਾਂ ਪਿੱਛੇ ਪੂਰਾ ਅੱਛਾ ਕੀਤਾ ਉਦਾਂ ਇੱਕ ਫੜਿਆ ਗਿਆ ਸੀ, ਇੱਕ ਭੱਜ ਗਿਆ ਸੀ ਮੇਰੇ ਹਿਸਾਬ ਨਾਲ। ਹਨਾ ਜੀ। ਬਹੁਤ ਗ਼ਲਤ ਗੱਲ ਹੈ। ਹਾਂਜੀ, ਹਾਂਜੀ ਬਿਲਕੁਲ ਸਹੀ ਗੱਲ ਹੈ ਹਨਾ ਜੀ।
ਹਾਂਜੀ ਹਾਂਜੀ ਪਤਾ ਕੀ ਐ ਆਪਣੇ ਜਿਹੜੇ ਪੁਰਾਣੇ ਟਾਈਮ ਚ ਤੁਸੀ ਸੁਣਿਆ ਹੋ ਮਤਲਬ ਸਾਡੇ ਸਾਡੇ ਬਜ਼ੁਰਗ ਦੋ ਹੁੰਦੇ ਸੀ। ਉਸ ਟਾਈਮ ਚ ਨਾ ਉਹ ਨਿਊਜ਼ ਪੇਪਰ ਕੁਝ ਜਿਆਦਾ ਪੜਦੇ, ਕਿਉਕਿ ਭਾਅ ਜੀ ਨਿਊਜ਼ ਪੇਪਰ ਨਾ ਸਾਨੂੰ ਆਪਣਾ ਡੀਪਲੀ ਗਿਆਨ ਮਿਲਦਾ ਉਹਦੇ ਨਾਲੋਂ, ਸਾਨੂੰ ਡੀਪਲੀ ਨੋਲੇਜ ਮਿਲਦੀ ਏ। ਕਿ ਬਈ ਮੰਨ ਨੂੰ ਬੜੇ ਟੈਮ ਪੁਰਾਣੇ ਟਾਈਮ ਚ ਸਟੋਕ ਮਾਰਕੀਟ ਕਿੰਨੀ ਉਪਰ ਜਾ ਰੀ ਸੀ ਔਰ ਉਸ ਤੋ ਰਿਲੇਟਿਡ ਵੀ ਨਾ ਨਿਊਜ਼ਪੇਪਰ ਪਹਿਲੇ ਚ ਆਪਣੇ ਸ਼ੇਅਰ ਵਗੈਰਾ ਹੁੰਦੇ ਸੀ, ਉਹਨਾਂ ਦੀ ਜਿਹੜੀ ਉਹ ਜਿਹੜੀ ਉਹਨਾਂ ਦੇ ਜਿਹੜੇ ਜੋ ਸਟੋਕ ਹੈਗੇ ਆ ਉਹਨਾਂ ਦਾ ਉਹ ਵੀ ਦਿਖਾਉਦੇ ਸੀਗੇ ਵੀ ਕਿੰਨੇ ਗਰੋ ਕਰ ਰਹੇ ਸਟੋਕਸ, ਕਿਉਂਕਿ ਪੁਰਾਣੇ ਟਾਈਮ ਚ ਨਾ ਆਪਣਾ ਥੋਕ ਮਾਰਕੀਟ ਮਤਲਬ ਬਿਗ ਬੁਲ ਬਣੀ ਹੋਈ ਸੀ। ਬਿਲਕੁਲ ਜ ਮੰਨ ਲ ਪੁਰਾਣੇ ਟਾਈਮ ਜਿਹੜੇ ਸਟੋਕ ਮਾਰਕੀਟ ਦੇ ਜਿਹੜੇ ਸਟੋਕਰਸ ਹੁੰਦੇ ਸੀ। ਉਹ ਆਪਣਾ ਨਿਊਜ਼ ਵੇਖ ਕੇ ਨਾ ਸਟੋਕ ਬਾਏ ਵੀ ਕਰਦੇ ਸੀ ਸੇਲ ਵੀ ਕਰਦੇ ਸੀ। ਕਿਉਂਕਿ, ਮੰਨ ਲਓ ਹੁਣ ਸਾਨੂੰ ਜਿਹੜੀ ਇਸ ਤੋਂ ਰਿਲੇਟਿਡ ਖ਼ਬਰ ਹੈ ਹੁਣ ਮੰਨਲਓ ਆਪਾਂ ਇਧਰ ਬੈਠੇ ਹਾਂ ਸਾਨੂੰ, ਕਿੱਧਰ ਹੋਰ ਇਨਵੈਸਟ ਕਰਨਾ। ਤੇ ਸਾਨੂੰ ਕਈ ਵਾਰ ਨਾ ਨਿਊਜ਼ ਪੇਪਰ ਵਿੱਚ ਵੀ ਸਾਨੂੰ ਉਸ ਤੋਂ ਰਿਲੇਟਿਡ ਨਾ ਇਨਫੋਰਮੇਸ਼ਨ ਮਿਲਦੀ ਹੈ ਕਿਉਂਕਿ, ਦੇਖੋ ਨੌਲੇਜ ਵਧਾਣੀ ਹੈ। ਭਾਜੀ ਆਪਾਂ ਨਿਊਜ ਪੜ੍ਹ ਕੇ ਨੌਲੇਜ ਸ ਨਾ ਆਪਣੀ ਪੂਰੇ ਦੇਸ਼ ਦੀ ਨੌਲੇਜ ਮਿਲਦੀ ਹੈ। ਕਿ ਸਾਡੇ ਦੇਸ਼ ਚ ਛੋਟੀ ਤੋਂ ਲੈ ਕੇ ਵੱਡੀ ਚੀਜ਼ ਤਾਂ ਕੀ ਕੀ ਹੋ ਰਿਹਾ ਕੀ ਸਮਾਨ ਬੜਾ ਬਾਹਰੋ ਆ ਰਿਹਾ ਸਾਡੇ ਦੇਸ਼ ਤੇ ਕਿੰਨਾ ਕਰਜ਼ ਹੈਗਾ ਹੈ। ਕਿੰਨਾ ਕਰਜ਼ਾ ਖ਼ਤਮ ਹੋ ਰਿਹਾ ਹੈ, ਸਾਡੇ ਦੇਸ਼ 'ਚ ਕੀ ਡਿਵਲਪਮੈਂਟ ਹੋ ਰਹੀ ਹੈ।
ਹਾਂਜੀ-ਹਾਂਜੀ ਸਹੀ ਗੱਲ ਸਹੀ ਗੱਲ ਹੈ ਤੁਸੀਂ ਕਹਿ ਰਹੇ ਹੋਣੇ, ਕਿਵੇਂ- ਕਿਵੇਂ ਸ਼ਰ ਸ਼ੇਅਰ ਕਿਵੇਂ ਖਰੀਦਦੇ ਹੋ ਉਹ ਵੀ ਸਾਨੂੰ ਪਤਾ ਲੱਗ ਜਾਂਦਾ ਨਿਊਜ਼ ਵਗੈਰਾ ਤੋਂ ਕੀ ਕੀ ਰੇਟ ਚੱਲ ਰਿਹਾ ਗੋਲਡ ਦਾ ਸਭ ਕੁਛ ਪਤਾ ਲੱਗ ਜਾਂਦਾ ਹੈ। ਵੈਸੇ, ਅੱਜ ਕੱਲ ਇੰਨਾ ਡਿਵੈਲਪਮੈਂਟ ਹੋ ਗਈ ਤੁਂ ਗੂਗਲ ਤੇ ਜੋ ਮਰਜ਼ੀ ਜਾ ਕੇ ਪਤਾ ਕਰ ਸਕਦੇ ਹੋ ਚੈਟ ਜੀਪੀ ਡੀ ਵਗੈਰਾ ਜੋ ਮਰਜ਼ੀ ਜਾ ਕੇ ਪਤਾ ਕਰ ਸਕਦੇ ਹੋ ਕੀ ਚੱਲ ਰਿਹਾ ਉੱਧਰ ਕਿ ਚੀਜ਼ ਚੱਲ ਰਿਹਾ ਹਨਾ ਜੀ ਸਭ ਕੁ ਤੁਸੀਂ ਪਤਾ ਕਰ ਸਕਦੇ ਹੋ ਹਨਾ ਜੀ। ਹੁਣ ਅੱਜ ਕੱਲ੍ਹ ਇੰਨਾ ਵਧੀਆ ਜ਼ਮਾਨਾ ਵੱਧ ਗਿਆ ਇਹ ਜ਼ਮਾਨਾ ਆ ਗਿਆ ਪਤਾ ਨੀ ਕੀ-ਕੀ ਕਰ ਦਿੰਦੇ ਨੇ। ਫੋਟੋ ਨੂੰ ਮਤਲਬ ਗੇਮ ਬਣਾ ਦਿੰਦੇ, ਅਲੱਗ ਫੋਟੋ ਬਣਾ ਲੈਂਦੇ ਨੇ। ਅੱਜ ਕੱਲ ਤਾਂ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਚੁੱਕੀ ਏ। ਸਾਡੀ। ਅੱਜ ਕੱਲ ਤੇ ਤੇ ਜੋ ਪਤਾ ਕਰਨਾ ਗੂਗਲ ਤੇ ਬਹੁਤ ਤੁਹਾਨੂੰਸਾਰੀ ਇਫੋਰਮੇਸ਼ਨ। ਕੱਢਗਾ ਇੱਥੇ ਕੀ, ਚ ਕਿਵੇਂ ਹੋਈ ਸੀ ਗੱਲ ਕੀ ਹੋਇਆ ਸੀ ਐਵੇਂ ਹਨਾ ਜੀ। ਬਸ ਇਹ ਨਿਊਜ਼ ਦੇ ਪਿਆਾਰੇ ਤੇ ਸਾਰੇ ਸਾਨੂੰ! ਥ ਪਤਾ ਲੱਗਦਾ ਹੈ ਤੁਸੀਂ ਨਿਊਜ਼ਪੇਪਰ ਪੜਦੇ ਹੋ ਹਰੇਕ ਹਰੇਕ ਸ਼ਹਿਰ ਦੀ! ਜਿਵੇ ਤੁਨੂੰ ਹਡੇ ਪਤਾ ਲੱਗਿਆ ਇਸ ਨਿਊਜ ਚ ਕੀ ਕੰਮ ਹੋਇਆ ਇਹੀ ਨਿਊਜ। ਕਿੱਧਰ ਦੀ ਏ? ਬਰਾ ਕਿਸ ਗੱਲ ਦਾ ਗੱਲ ਹੋਈ ਏ ਕਿਸ ਗ ਦੀ ਲੜਾਈ ਹੋਈ ਹੈ ਸਭ ਪਤਾ ਲੱਗਿਆ। ਹਨਾ ਜੀਵੇ ਹੁਣ!
ਬਿਲਕੁਲ ਜੀ ਬਿਲਕੁਲ ਸਹੀ ਕਿਹਾ ਤੁਸੀਂ। ਹ ਹਾਂ ਹਾਂਜੀ ਵੀਰੇ। ਹੈਲੋ, ਹੈਲੋ ਆਵਾਜ਼ ਆਈ ਰਹੀ ਭਾਜੀ ਹੈਲੋ, ਹਾਂਜੀ-ਹਾਂਜੀ ਹਰੀ ਆਵਾਜ਼ ਬੋਲੋ ਭਾਅ ਜੀ ਬੋਲੋ
ਅੱਜ-ਕੱਲ੍ਹ, ਅੱਜ-ਕੱਲ ਰ ਰੀਲ ਦਾਰਾ ਚੱਕਰ ਨਾ ਸੀ ਵੇਖਾਣਾ ਅੱਜ ਕੱਲ ਅੱਜ ਕੱਲ ਬੱਚਿਆਂ ਇਹ ਵੀ ਕਰਦੇ ਸਭ ਚਸੀਖਿਆ।
ਹਾਂਜੀ-ਹਾਂਜੀ ਭਾਜੀ, ਤੁਸੀਂ ਆਪਣੇ ਆਪ ਦੇਖੇ ਹੋਣਾ ਕਿ ਵੀ ਅੱਜ ਕੱਲ੍ਹ ਦੇ ਜਿਹੜੇ ਯੂਥ ਹੈਗਾ ਨਾ
ਹ
ਹੈਲੋ ਆਵਾਜ ਆ ਰਹੀ ਭਾਅ ਜੀ। ਹੈਲੋ ਆਵਾਜ਼ ਆ ਰਹੀ ਭਾਜੀ?
ਹਾਂਜੀ- ਹਾਂਜੀ ਆ ਗ ਆ ਗ ਆ ਗ ਮੈਂ ਕਹਿ ਰਿਹਾ ਸੀ!
ਨ ਨੀ ਮਤਾਬ ਤੁਸੀਂ ਮੇਰੀ ਗੱਲ ਸੁਣੋ ਮਲ। ਮਤਲਬ ਜਿਹੜਾ ਅੱਜਕੱਲ ਤੁਸੀਂ ਗੱਲ ਕੀਤੀ ਪੋਚਗ ਨਿਊਜ਼ ਅਤੇੀ ਰੀਡਿੰਗ ਨਿਊਜ਼ ਅੱਜ ਕੱਲ ਤਾਂ ਜਿਹੜਾ ਯੂਥ ਹੈ ਨਾ ਆਪਣਾ! ਕਾਫ਼ੀ ਆਲਸੀ ਹੋ ਚੁੱਕਿਆ, ਕਾਫ਼ੀ ਆਲਸੀ ਹੋ ਚੁੱਕਿਆ ਹਾਂਜੀ ਹਾਂਜੀ ਤੁਸੀਂ ਬੋਲੋ ਭਾਜੀ
ਹਾਂਜੀ ਮੈਂ ਹੁਣ ਤੁਹਾਨੂੰ ਦੱਸ ਰਿਹਾ ਸੀ ਕਿਵੇਂ ਤੁਸੀਂ ਅੱਜੱਲ ਅੱਜ ਕੱਲ੍ਹ ਜਵੇਂ ਤੁਸੀਂ ਜ਼ਿਆਦਾ ਨਿਊਜ਼ ਪੜ੍ਹੋਗੇ ਤਾਂ ਸਾਨੂੰ ਵਧੀਆ ਲੱਗੇਗਾ। ਅੱਜ ਕੱਲ੍ਹ ਬੜੀ ਨੌਲੇਜ ਵਗੈਰਾ ਰਿੰਡਗ ਰਿਡਿੰਗ ਪੜ੍ਹਦੇ ਆ। ਅੱਜ ਕੱਲ੍ਹ ਬੰਦੇ, ਉਵੇ ਸਾਨੂੰ ਬਹੁਤ ਜ਼ਿਆਦਾ ਪਤਾ ਲੱਗਦਾ ਕਿ ਸਾਡੇ ਪਿੱਛੇ ਅਟੈਕ ਕਿਵੇਂ ਹੋਈ ਸੀ। ਵਰਲਡ ਵਾਰ ਵਗੈਰਾ ਕਿਵੇਂ? ਜਿਵੇਂ ਅੱ ਕੱਲ੍ਹ ਹਿਸਟਰੀ ਵਗੈਰਾ ਬਹੁਤ ਜ਼ਿਆਦਾ ਪੜਾਉਂਦੇ ਉਹ ਬੜ ਪਿੱਛੇ ਦਾ ਹੀ ਪੜ੍ਹਾਉਂਦੇ ਨੇ ਜਵੇਂ! ਪਿੱਛੇ ਪਹਿਲੇ ਸਾਡੇ ਪਿੱਛੇ ਕਿਵੇਂ ਹੋਏ ਸੀ। ਸਾਡੇ ਪੂਰਵਜ ਕਿਵੇਂ ਹੋਈ ਸੀ। ਅੰਗਰੇਜ਼ਾਂ ਨਾਲ ਲੜਾਈਆਂ ਹੋਈਆਂ ਸੀ। ਹਨਾ ਜੀ ਬਹੁਤ ਜ਼ਿਆਦਾ ਲੜਾਈਆਂ ਵਗੈਰਾ ਹੋਈਆਂ ਸੀਹਨਾ ਜੀ। ਕਿੰਨੀਆਂ ਲੜਾਈਆਂ ਹੋਈਆਂ ਸੀ ਹਨਾ ਜੀ ਕਿਵੇਂ- ਕਿਵੇਂ ਲੜਾਈ ਹੋਈ ਸੀਗੀ ਹਨਾ ਜੀ ਐਵੇਂਵੇਂ ਸਾਨੂੰ ਸਭ ਪਤਾ ਲੱਗ ਜਾਂਦਾ ਹਨਾ ਜੀ। ਹੋਰ ਤੁਸੀਂ ਨਿਊਜ਼ ਅੱਜ ਕੱਲ੍ਹ ਅੱਜ ਕੱਲ੍ਹ ਵੱਡੇ ਸਾਡੇ ਬਜ਼ੁਰਗ ਵੀ ਦੱਸਦੇ ਨੇ। ਉਹਨਾਂ ਨੇ ਬਹੁਤ ਜ਼ਿਆਦਾ ਪੜ੍ਹਿਆ ਹੁੰਦਾ ਨਾ, ਸਭ ਕੁਝ ਪੜ੍ਹਿਆ ਹੁੰਦਾ ਉਹ ਦਸਦੇ ਨੇ ਕਿ, ਇਹ ਸਾਡੇ ਨਾਲ ਆਪਾਂ ਉੱਥੋਂ ਭੱਜ ਗਿਆ ਹ ਜ ਪਾਕਿਸਤਾਨ ਨੂੰ ਸਾਰੇ ਭੱਜ ਗਏ ਸਾਡੇ ਇੱਥੇ। ਸਾਡੇ ਗੁਰੂ, ਬਜ਼ੁਰਗ ਸਾਰੇ ਇੱਥੇ ਭੱਜ ਕੇ ਆਏ ਸੀ ਪਰ ਉਹ ਹਨਾ ਜੀ ਪਾਕਿਸਤਾਨ ਤੋਂ ਫੇਰ ਉਹਨਾਂ ਨੇ ਆਪਣੇ ਕਿਵੇਂ ਕਿਵੇਂ ਆਪਣਾ ਕਿਵੇਂ -ਕਿਵੇਂ ਆਪਣਾ ਸਮ ਕੰਮ ਕੀਤਾ ਕਿਵੇਂ ਛੁਪ -ਛੁਪ ਕੇ ਆਏ ਪਤਾ ਨੀ ਕਿਵੇਂ ਕਿਵੇਂ ਆਏ ਸੀ ਦੱਸਦੇ ਨੇ। ਸਾਡੇ ਅੱਖਾਂ ਨਾਲ ਵੇਖਿਆ ਹੋਇਆ ਹਨਾ ਜੀ ਹੁਣ ਤੁਸੀਂ ਦੇਖੋਗੇ ਦੇਖ। ਜਿੰਨਾ ਜਿੰਨਾ ਦੇਖੋਗੇ ਉਨਾ ਵਧੀਆ ਹੁੰਦਾ। ਜਿਵੇਂ ਤੁਸੀਂ, ਕੋਈ ਲੜਾਈ ਹੋ ਰਹੀ, ਤੁਸੀਂ ਵੇਖੀ ਉਹਨੂੰ ਦੇਖਿਆ ਹੋਇਆ। ਤੁਹਾਡੇ ਸਾਹਮਣੇ ਹੋਈ ਨ ਲਾਈਵ ਹੋਇਆ ਬਿਲਕੁਲ। ਹਨਾ ਜੀ ਤੈਨੂੰ ਸਬ ਪਤਾ ਲੱਗਿਆ ਕਿ ਇੱਥੇ ਕਿਵੇਂ ਹੋਈ ਲੜਾਈ? ਹੈਾ ਜੀ ਸਭ ਕੁ ਤਨ, ਲਾਈਫ ਹਨਾ ਜੀ ਵੋਚਿੰਗ ਤੁਸੀਂ ਵੇਖੋਗੇ ਉਹਨੂੰ। ਚੰਗੇ ਦਾ ਪਤਾ ਲੱਗ ਜਾਂਦਾ ਹਨਾ ਜੀ ਹਨਾ ਜੀ ਵਚਿੰਗ ਵਾਚਿੰਗ ਪੂਰੀ, ਪਤਾ ਲੱਗਿਆ ਤੈਨੂੰ ਕੀ ਹੋਇਆ ਕੀ ਵੀ ਹਨਾ ਜੀ। ਚੋ ਮੈਨੂੰ ਵੀ ਚੰਗਾ ਲੱਗਿਆ ਭਾਜੀ ਚੰਗਾ। ਚੰਗਾ ਚੰਗਾ ਚਗਾ ਜ ਸਤਿ ਸ਼੍ਰ ਅਕਾਲ ਸਤਿ ਸ਼੍ਰੀ ਅਕਾਲ।